ਹੈਲੋ ਹਾਂਜੀ ਸਤਿ ਸ੍ਰੀ ਅਕਾਲ ਹੋਰ ਠੀਕ ਠੀਕ ਤੁ ਸੇਮ
ਹਾਂਜੀ ਹਾਂਜੀ ਬਸ ਵਧੀਆ ਮੈਨੂੰ ਨਾ ਤੁਹਾਡਾ ਨੰਬਰ ਮਿਲਿਆ ਸੀ ਐਕਚੁਲੀ ਨਾ ਸਾਡੇ ਮਤਲਬ ਗਰੁੱਪ ਵਿਚ ਨਾ ਪਲੇ ਸਕੂਲ ਹੈਗੇ ਨੇ ਹਾਂ ਮੈਨੂੰ ਪਤਾ ਲੱਗਿਆ ਸੀ ਕਿ ਤੁਹਾਡੀ ਵੀ ਦੋ ਸਵਾ ਦੋ ਸਾਲ ਦੀ ਹੈਗੇ ਬੇਟੇ ਤੇ ਤੁਸੀਂ ਉਹਦਾ ਕਿਰਾਇਆ ਪਰਮਿਸ਼ਨ
ਵੈਸੇ ਨਾ ਮੈਂ ਅ ਸੋਚ ਰਹੀ ਸੀ ਮੈਂ ਕਿਹਾ ਕਿਧਰ ਕਰਵਾ ਦਣੀ ਆਾਂ ਬਟ ਸਾਰੇ ਨਾ ਹਲੇ ਘਰਦੇ ਮਨਾ ਕਰਦੇ ਪਏ ਨੇ ਵੀ ਹਲੇ ਨਾ ਥੋੜੀ ਛੋਟੀ ਹੈ ਕਹਿੰਦੇ ਸਵਾ ਤੋਂ ਸਾਲ ਦੀ ਹੈ ਕਹਿੰਦੇ ਹੁਣੀ ਤ ਇਹਦੇ ਉੱਪਰ ਪੜ੍ਹਾਈ ਦਾ ਬੋਝ ਭਾਣਾ ਹੈ ਇਸ ਕਰਕੇ ਨਾ ਮੈਂ ਸ ਹਲੇ ਬਸ ਜੁਲਾਈ ਚ ਦੇਖ ਦੇਖਾਂਗੇ ਕਿਸੇ ਸਕੂਲ ਦੇ ਵਿੱਚ ਐਡਮਿਸ਼ਨ ਕਰਾਵਾਂਗੇ
ਅੱਛਾ ਅੱਛਾ ਨਹੀਂ ਵੈਸੇ ਦੋ ਹਾਂਜੀ ਵੈਸੇ ਅਸੀਂ ਨਾ ਢਾਈ ਸਾਲ ਦਾ ਬੱਚਾ ਜਸੀਂ ਤੁਸੀਂ ਮੰਨ ਰਹੇ ਹੋ ਕੀ ਲੈ ਲੈਂਦੇ ਪਰ ਅਸੀਂ ਸਵਾ ਦੋ ਸਾਲ ਦਾ ਵੀ ਬੱਚਾ ਲੈ ਲੈਂਦੇ ਹਾਂ ਅਗਰ ਬੱਚਾ ਸ਼ੀਸ਼ੋ ਪੋਟੀ ਦੱਸ ਦਿੰਦਾ ਹੈ ਨਾ ਕਿ ਹਾਂ ਸ਼ੀਸ਼ੂ ਆ ਹੈ ਕੋਟੀ ਆ ਹੈ ਅਤੇ ਅਸੀਂ ਉਹ ਬੱਚੇ ਨੂੰ ਲੈ ਲੈਂਦੇ ਹਾਂ
ਅੱਛਾ ਮੇਰੀ ਗੁੜੀਆ ਆਂ ਨਾ ਬਸ ਇਹਦਾ ਕਰ ਕਰਕੇ ਦੱਸਦੀਏ ਮੈਂ ਮੰਮਾ ਚੂਚੂ ਕੱਟ ਤਾਂ ਮੈਂ ਪੋਟੀ ਕਰਤੀ ਹੁਣ ਥੋੜੀ ਬਹੁਤੀ ਇਹਦੀ ਇਹਦੀ ਥੋੜੀ ਬਹੁਤੀ ਵੈਸੇ ਕਿਸੇ ਤਮ ਦੱਸ ਵੀ ਦਿੰਦੀਏ ਮੰਮਾ ਪੋਟ ਟੀ ਆਈ ਚੁਛੂ ਆਇਆ ਫੇਰ ਇਹਨੂੰ ਫਟਾਫਟਾ ਪੋਟੀ ਸੀਟ ਤੇ ਬਿਠਾ ਦਿੰਦੇ ਹਾਂ ਵੈਸੇ ਮੈਂ ਕੋਈ ਅ ਤੁਹਾਡੇ ਸਕੂਲ ਨਾ ਮੈਂ ਵਿਜਿਟ ਕਰਨਾ ਸੀਗਾ ਮੈਨੂੰ ਇੱਕ ਕਿਸੇ ਨੇ ਕਿਹਾ ਸੀਗਾ ਵੀ ਸਕੂਲ ਚ ਤੁਸੀਂ ਵਿਜਿਟ ਕਰਕੇ ਕਿਆ ਨਾਮ ਮੈਨੂੰ ਦੋ ਤਿੰਨ ਸਕੂਲ ਦੱਸੇ ਸੇਮ
ਅੱਛਾ ਅੱਛਾ ਨਹੀਂ ਤੁਸੀਂ ਆਓ ਸਾਡੇ ਸਕੂਲ ਮਤਲਬ ਬਹੁਤ ਅੱਛਾ ਲੱਗੇਗਾ ਤੁਹਾਨੂੰ ਬੱਚਿਆਂ ਵਾਸਤੇ ਸਭ ਕੁਛ ਹੈ ਅਹ ਮਤਲਬ ਇਹ ਕਲਾਸ ਦੋ ਦੋ ਮੇਡ ਵੀ ਹੈਗੀ ਹੈ ਟੀਚਰ ਦੇ ਨਾਲ ਬੱਚੇ ਦੀ ਪੂਰੀ ਕੇਅਰ ਹੋਏਗੀ
ਅੱਛਾ ਜੀ ਚਲੋ ਇਹ ਵੀ ਵਧੀਆ ਤੇ ਰੂਮਜ਼ ਵਗੈਰਾ।
ਹਾਂ ਹਾਂ, ਰੂਮ ਤਾਂ ਤੁਹਾਨੂੰ ਪਤਾ ਮਿਲਣਗੇ ਹਵਾਦਾਰ ਹਾਂਜੀ ਹਾਂ। ਪੂਰਾ ਸਭ ਇੱਕ ਸੁਲੋ ਤਾਂ ਹੈਗੀ ਹੈ ਤੁਸੀਂ ਇੱਕ ਵਾਰ ਆਓ ਦੇਖੋ ਸਕੂਲ ਆ ਕੇ ਜੇ ਤੁਹਾਨੂੰ ਅੱਛਾ ਲੱਗਦਾ ਤੇ ਤੁਸੀਂ ਅੱਗੇ ਕੁਛ ਕਰੋ।
ਹਾਂਜੀ ਹਾਂਜੀ।
ਅਸਲ ਤੇ ਆਏਗੀ ਕਿ ਅਗਰ ਤੁਹਾਡੇ ਬੱਚੇ ਨੂੰ ਪੈਸ ਪੈਂਸਲ ਵੀ ਨਹੀਂ ਫੜਨੀ ਆਂਦੀ ਤੇ ਅਸੀਂ ਉਹ ਵੀ ਕਰਾਵਾਂਗੇ।
ਠੀਕ ਹੈ, ਜੀ ਬ ਬਸ ਇਹ ਥੋੜ੍ਹੀ ਥੋੜ੍ਹੀ ਪੈਨਸਿਲ ਨੂੰ ਹੋਲਡਿੰਗ ਅ ਕਰ ਹੋਲਡ ਤਾਂ ਕਰਦੀ ਐ ਬਸ ਥੋੜੀ ਬਹੁਤੀ ਆਪਣੀ ਜੋ ਹੁੰਦਾ ਨਾ ਬੱਚੇ ਅ ਕਾਛੇ ਮਾਛੇ ਮਾਰਦੇ ਨੇ ਸਿਰਫ ਇਹਨੂੰ ਓਹੀ ਕਰਨੇ ਆਂਦੇ ਨੇ ਬਸ ਉਹ ਪ੍ਰੋਪਰ ਨ ਕਰਦੀ। ਮੈਂ ਕਿਹਾ ਚਲੋ ਕੋਈ ਗੱਲ ਨੀ ਪੈਸਿਲ ਹੋਲਡ। ਕਰਨੀ ਆ ਗਈ ਇਹੀ ਬਹੁਤ ਐ ਇਹਦੇ ਲਈ।
ਹਾਂਜੀ, ਨਹੀਂ ਅੱਛਾ ਤੁਹਾਡੀ ਬੇਟੀ ਵੈਸੇ ਵੈਸੇ ਕਿਧਰੇ ਜਾਂਦੇ। ਦੀ ਇਹ ਵੀ ਨਹੀਂ ਜਾਂਦੀ ਹਜੇ ਪਾਣੇ
ਇੱਕ ਮਹੀਨੇ ਲਈ ਭੇਜਿਆ ਸੀਗਾ।
ਅੱਛਾ ਅੱਛਾ।
ਬਾਕੀ ਦਾ ਅਗਰ ਬੱਚੇ ਦੁਬਾਰਾ ਆਇਆ ਤਾਂ ਠੀਕ ਕਹਿਣਗੇ ਕਿਉਂਕਿ ਨਾ ਬੱਚੇ ਦਾ ਨਾ ਉੱਥੇ ਮਨ ਘੱਟ ਲੱਗਿਆ ਸੇਮ।
ਅੱਛਾ। ਤੇ ਉੱਥੇ ਮਤਲਬ ਸਾਰਾ ਕੁਛ ਸੀ ਮਤਲਬ ਬੱਚੇ ਨੂੰ
ਫੈਸਿਲਿਟੀਜ਼ ਤਾਂ ਵਧੀਆ ਸੀ ਬੱਚੇ ਦਾ ਵੈਸੇ ਮੇ ਇੱਕ ਦੋ ਦਿਨ ਇਨੇ ਥੋੜਾ ਇੱਕ ਦੋ ਦਿਨ ਕੀ ਇੱਕ ਪੂਰਾ ਮਹੀਨਾ ਗਈ ਹੈ ਮਹੀਨੇ ਦੇ ਵਿੱਚ ਸਿਰਫ ਲਾਸਟ ਵਾਲੇ ਦੋ ਦਿਨ ਮਾੜਾ ਚੁੱਪ ਕਰਕੇ ਗਈ ਹੈ ਨਹੀਂ ਤਾਂ ਸਾਰਾ ਟਾਈਮ ਰੋਂਦੀ ਗਈ ਸੀ ਇਹਦੇ ਪਾਪਾ ਮੈਨੂੰ ਬੋਲਦੇ ਸੀਗੇ ਵੀ ਕਿਉਂ ਇਹਨੂੰ ਇੰਨੀ ਜਲਦੀ ਪਾਇਆ ਕਿਊ ਬੱਚੇ ਦੇ ਉੱਪਰ ਬੋਝ ਰੱਖਿਆ ਇੰਨੀ ਛੋਟੀ ਹੈਗੀ ਐ ਇਹਨੂੰ ਤਾਂ ਥੋੜਾ ਕਹਿੰਦੇ ਅਗਰ ਕੁਛ ਹੁੰਦਾ ਨਾ ਕਹਿੰਦੇ ਬਸ ਇਹਨੂੰ ਨਹੀਂ ਭੇਜਣਾ ਹਲੇ ਬੜਾ ਇਹਨਾਂ ਨੂੰ ਇਹਦੇ ਪਾਪਾ ਨੂੰ ਨਾ ਦੇਖ ਕੇ ਹੁੰਦਾ ਸੀ ਮੇਰੀ ਕੁੜੀ ਰੋ ਕੇ ਜਾਂਦੀ ਐ।
ਅੱਛਾ ਅੱਛਾ, ਦੇਖੋ ਸ਼ੁਰੂ ਸ਼ੁਰੂ ਤੇ ਸਾਰੇ ਬੱਚੇ ਰੋਂਦੇ ਨੇ। ਪਰ ਹਾਂ ਅਗਰ ਤੁਸੀਂ ਕਹਿ ਰਹੇ ਹੋ ਕਿ ਪੂਰਾ ਮਹੀਨਾ ਰੋ ਕੇ ਗਈਏ ਉਹ ਫਿਰ ਗ਼ਲਤ ਐ। ਬੱਚਾ ਜਿਆਦਾ ਤੋਂ ਜਿਆਦਾ ਹਫ਼ਤਾ ਰੋਂਦਾ ਦੋ ਦਿਨ ਰੋਂਦਾ। ਦਾ ਹਫ਼ਤਾ ਰੋਂਦਾ ਜਾਂ ਦਸ ਦਿਨ ਰੋਂਦਾ ਹੈ ਦਸ ਦਿਨ ਤੋਂ ਉੱਪਰ ਬੱਚਾ ਨਹੀਂ ਰੋਂਦਾ ਅਗਰ ਬੱਚੇ ਦਾ ਮਨ ਲੱਗ ਗਿਆ ਨਾ ਗਿਆਰਵੇਂ ਦਿਨ ਬੱਚਾ ਆਪੇ ਬੋਲੇਗਾ ਕਿ ਹਾਂ ਮੈਂ ਸਕੂਲ ਜਾਣਾ।
ਜੀ ਜੀ ਜੀ, ਬਸ ਐ ਮੇਰਾ ਬੱਚਾ ਰੋ ਰੋ ਕੇ ਜਾਂਦੀ ਸੀ, ਉਸ ਤੋਂ ਬਾਅਦ ਚ ਜੋ ਲੈਣ ਜਾਂਦੇ ਸੀ ਉਦੋਂ ਵੀ ਇਕਦਮ ਦੇਖ ਕੇ ਰੋਣਾ ਇਹਨੇ ਉਦੋਂ ਬੜਾ ਫੀਲ ਹੁੰਦਾ ਸੀ ਵੀ ਮੈਂਨੇ ਛੋਟੇ ਬੱਚੇ ਨੂੰ ਸਕੂਲ ਪਾਤਾ ਇਹਨੇ ਛੋਟੇ ਬੱਚੇ ਨੂੰ ਸਕੂਲ ਪਾਤਾ। ਮੈਨੂੰ ਬਸ
ਨਹੀਂ ਮੈਂ ਵੀ ਮਤਲਬ ਮੇਰੇ ਜਦੋਂ ਛੋਟੇ ਬੱਚੇ ਸੀ ਤੇ ਮੈਂ ਮਤਲਬ ਮੈਂ ਵੀ ਇੰਨੇ ਇਨੇ ਪਾਤਾ ਸੀ ਇੰਨੀ ਬੱਚਿਆਂ ਨੂੰ ਸਕੂਲ ਪਰ ਮੇਰੇ ਬੱਚੇ ਇਹ ਨੇ ਕਿ ਉਹਦਾ ਉਹਦੀ ਮਤਲਬ ਭੂਆ ਦਾ ਮੁੰਡਾ ਵੀ ਉਹਦੇ ਨਾਲ ਜਾਂਦਾ ਸੀ।
ਅ
ਤੇ ਉਹਨਾਂ ਦੋਨਾਂ ਦਾ ਸਰਕਲ ਬਣ ਗਿਆ ਨਾ। ਅਹਾਂ।
ਜੀ ਜੀ ਜੀ ਇੱਥੇ ਇਹਦਾ ਕੋਈ ਰਹਿਣੀ ਹੈ ਨਾ ਨਾਲ
ਹੂੰ- ਹੂੰ, ਹੂੰ- ਹੂੰ।
ਜੀ ਜੀ ਮੇਰੀ ਵੀ ਉੱਥੇ ਅ ਮੇਰੀ ਵੀ ਤੋ ਜੇਠਾਣੀ ਦੀਆਂ ਕੁੜੀਆਂ ਸੀ ਨਾ ਜਦੋਂ ਤੇ ਇੱਕ ਵੱਡੀ ਜੇਠਾਨੀ ਦੀ ਇੱਕ ਛੋਟੀ ਜਠਾਨੀ ਦੀ ਉਹਨਾਂ ਦੇ ਬੱਚੇ ਨਾ ਇਕੱਠੇ ਗਏ ਨੇ ਸਕੂਲ।
ਅੱਛਾ।
ਤੇ ਉਹ ਪਲੇਅ ਵੇਅ ਵਿੱਚ ਇਕੱਠੇ ਗਏ ਨੇ ਉਸ ਤੋਂ ਬਾਅਦ ਸਕੂਲ ਨੇ ਤੇ ਉੱਥੇ ਵੀ ਇਕੱਠੇ ਗਏ ਨੇ ਇਸ ਕਰਕੇ ਨਾ ਉਹਨਾਂ ਦੋਵਾਂ ਦਾ ਮਨ ਲੱਗਾ ਰਿਹਾ ਦੋਵੇਂ ਰੋ ਰੋਕੇ ਨੀ ਗਈਆਂ ਉਹ ਜਾਂਦੀ ਹੈ ਰੋ ਕੇ ਜਾਂਦੀ ਹੈ।
ਇਕੱਲੀ ਹੈ ਹਾਂ-ਹਾਂ ਉਹ ਤੇ ਹੈ ਹੀ ਸਹੀ ਗੱਲ ਹੈ, ਨਹੀਂ ਤੁਸੀਂ ਆ ਤੇ ਉਹ ਸਕੂਲ ਜਾ ਕੇ ਤੁਸੀਂ ਵੇਖੋ।
ਜੀ ਜੀ ਜੀ
ਹਾਂ, ਐਕਟੀਵਿਜ਼ ਐਕਟੀਵਿਟੀ ਮਤਲਬ ਹਰ ਹਫ਼ਤੇ 'ਚ ਹਾਂ ਹਾਂ ਸਭ ਕੁਛ ਹੈ ਹਫ਼ਤੇ ਦੋ ਤਿੰਨ ਵਾਰ ਹੁੰਦੀ ਐਕਟੀਵਿਟੀ ਦੋ ਤਿੰਨ ਵਾਰ ਮਤਲਬ ਕੁਛ ਹੋ ਗਿਆ ਕਈ ਵਾਰ ਕੁਛ ਹੋ ਗਿਆ ਮਤਲਬ ਸਾਡਾ ਸ ਉਹ ਨੀ ਹੈ ਕਿ ਅਸੀਂ ਪੜ੍ਹਾਈ ਹੀ ਕਰਾਣੀ ਹੈ
ਮਿਹਨਤ ਹੈ ਕੇਨੂੰ ਨੀ ਖਾਂਦੀ ਮੈਂ ਵੀ ਉਸ ਸਕੂਲ ਦੇ ਵਿੱਚ ਕਿਹਾ ਸੀ ਮੈਂ ਕਿਹਾ ਇਹਨੂੰ ਨਾ ਸਿਰਫ ਰੋਟੀ ਤੇ ਫੋਕਸ ਕਰਨਾ। ਹਾਲੇ ਮੈਨੂੰ ਪੜ੍ਹਾਈ ਦਾ ਕੋਈ ਇੰਨੀ ਚਿੰਤਾ ਨੀ ਹੈਗੀ, ਇਹਨੂੰ ਚਾਹੇ ਦੋ ਤਿੰਨ ਮਹੀਨੇ ਤੱਕ ਕਰਾ ਦੇਣਾ ਪੜ੍ਹਾਈ, ਪਰ ਮੇਰੇ ਲਈ ਇਹਦੀ ਰੋਟੀ ਜਲਦੀ ਫਿਨਿਸ਼ ਕਰਵਾ ਦੋ ਵੀ ਰੋਟੀ ਬਸ ਇਹਦੇ ਖਾ ਕੇ ਆ ਟਿਫਨ ਖਾਲੀ ਹੋਵੇ ਬਸ
ਹਾਂ ਪਤਾ ਕੀ ਸਾਰੇ ਪੇਰੈਂਟਸ ਦੀ ਇਹੀ ਦਿੱਕਤ ਹੁੰਦੀ ਕਿ ਰ ਬੱਚੇ ਰੋਟੀ ਨਹੀਂ ਖਾਂਦੇ ਤੁਸੀਂ ਇੱਕ ਵਾਰ ਸਾਡੇ ਸਕੂਲ ਆਓ ਇਹਦਾ ਮਨ ਲੱਗ ਜਾਏਗਾ, ਇੱਕ ਵਾਰ ਤੁਸੀਂ ਇਹਨੂੰ ਖੁਦ ਲੈ ਕੇ ਹੀ ਆਓ। ਮਤਲਬ ਨਾਲ ਲੈ ਕੇ ਆ ਹੁਣ ਤੁਸੀਂ ਮਤਲਬ ਮੇਰੇ ਬੱਚੇ ਤੋਂ ਛੋਟੇ ਸੀ ਮਤਲਬ ਜਦੋਂ ਮੇਰਾ ਸਕੂਲ ਨਈ ਸੀ ਤੇ ਬੱਚੇ ਛੋਟੇ ਸੀ ਮੈਂ ਆਪਣੇ ਬੇ ਵੱਡੇ ਵਾਲੇ ਬੇਟੇ ਨੂੰ ਪਲੇਅ ਸਕੂਲ ਚ ਪਾਉਣ ਗਈ ਸੀ। ਮੈਂ ਖਾਲੀ ਐਡਮਿਸ਼ਨ ਕਰਾਨ ਗਈ ਸੀ ਉਹਦਾ। ਤੇ ਉਹ ਤੇ ਉੱਥੋਂ ਵਾਪਿਸ ਹੀ ਨਹੀ ਆਇਆ। ਉਸ ਦਿਨ ਨ ਉੱਥੇ ਬਹਿ ਗਿਆ ਕਹਿੰਦਾ ਕਿ ਮੈਂ ਘਰ ਜਾਣਾ ਹੀ ਨਹੀਂ। ਮੈਂ ਇੱਥੇ ਬਿਣਾ ਅਜੇ ਮੈਂ ਬਸ ਸਿਰਫ ਦੇਖਣ ਗਈ ਸੀ। ਸਕੂਲ ਤੇ ਫੇਰ ਫਿਰ ਮੈਮ ਨੂੰ ਵੀ ਬੋਲਿਆ ਕਿ ਹਾਂ ਇਸ ਸਭ ਅੱਛਾ ਲੱਗ ਗਿਆ ਸਕੂਲ ਇਸੇ ਬੈਠਾ ਰਹਿਣੇ ਦੋ ਬਾਹਰਾ ਵਜੇ ਆਪ ਫਿਰ ਲੈ ਜਾਣਾ ਇਸੇ। ਹਾਂ ਉਹਨੇ ਕਿਉਂਕਿ ਦੇਖੋ ਉਹਦੇ ਟਾਈਮ ਤੇ ਕਰਾਉਣਾ ਜਦੋਂ ਉਹਨੇ ਪਲੇ ਸਕੂਲ ਦਾ ਟਾਈਮ ਸੀ ਜਦੋਂ ਉਹਦਾ ਤੇ ਉਦੋਂ ਵੈਸੇ ਇੱਕ ਸਾਲ ਜਿਵੇਂ ਦੋ ਸਾਲ ਅਸੀਂ ਬੱਚੇ ਲਵਾਉਂਦੇ ਹਾਂ ਨਾ ਪਲੇ ਸਕੂਲ ਚ ਇੱਕ ਸਾਲ ਤੇ ਕਰੋਨਾ ਹੀ ਆ ਗਿਆ ਸੀ।
ਅੱਛਾ ਅੱਛਾ
ਹਾਂ, ਉਹ ਫਿਰ ਮੈਨੂੰ ਆਪੇ ਕਾਰ ਕਰਾਇਆ ਸੀ। ਪੈਨਸਿਲ ਵਗੈਰਾ ਫੜਨੀ ਕਲਰਿੰਗ ਕਰਨੀ ਉਹ ਮੈਨੂੰ ਸਭ ਆਪੇ ਸਿਖਾਇਆ ਸੀ। ਜਿਵੇਂ ਹੁੰਦਾ ਨਾ ਬੱਚਿਆਂ ਨੂੰ ਪਾ
ਜੀ, ਜੀ ਜੀ ਜੀ ਪਾਪਾ ਸਟੈਂਡ ਬੇਬੀ ਸਲੀਪ ਜ ਕੁਛ ਹਾਂਜੀ
ਇਹ ਸਾਰਾ ਮੈਨੂੰ ਆਪੇ ਸਿਖਾਤਾ ਸੀ ਘਰ।
ਨਹੀਂ ਵਧੀਆ ਵੈਸੇ ਬੱਚਾ ਫਿਰ ਕਿੰਨੇ ਉਦੋਂ ਤੁਹਾਡਾ ਬੱਚਾ ਕਿੰਨੇ ਟਾਈਮ ਦਾ ਸੀ।
ਬਸ ਇਹੀਓ ਲਾ ਲੋ ਢਾਈ ਸਾਲ ਦਾ ਹੀ।
ਅੱਛਾ
ਹਾਂ, ਨਹੀਂ ਠੀਕ ਏ ਢਾਈ ਸਾਲ ਠੀਕ ਢਾਈ ਸਾਲ ਚ ਬੱਚ ਚਲੋ ਲੇਲੈਂਦੇ ਨੇ ਸਕੂਲ ਵਾਲੇ। ਦੇਖੋ ਸਾਢੇ ਤਿੰਨ ਸਾਲ ਚ ਦੇਖੋ ਬੱਚਾ ਐਲ ਕੇਜੀ ਚ ਹੁੰਦਾ ਹੈ, ਉਹਦੇ ਚ ਹੁੰਦਾ ਹੈ ਪ੍ਰੀ ਨਰਸਰੀ ਚ।
ਪ੍ਰੀਨਰਸਰੀ ਚ।
ਹਾਂ। ਪ੍ਰੀਨਰਸਰੀ ਚ ਹੁੰਦਾ ਹੈ ਪੰਜ ਸੱਤ ਸਾਲ ਦਾ ਬੱਚਾ ਕਹਿੰਦਾ ਕਿ ਫਸਟ ਕਲਾਸ ਚ ਹੋਣਾ ਚਾਹੀਦਾ ਹੈ।
ਅੱਛਾ ਜੀ, ਸਾਨੂੰ ਅਸੀਂ ਜਦ ਛੋਟੇ ਸੇ ਅਸੈ ਅਸੈ ਕਿਨੇ ਟੈਮ ਛੋਟ ਅ ਮਸਾ ਪੰਜ ਸਾਲ ਦੇ ਫਸਟ ਸੈ ਕਲਾਸ ਚ ਚਲੇ ਗੇ ਹੋਵਾਂਗੇ।
ਅੱਛਾ।
ਹਾਂਜੀ, ਬਸ ਔਹ ਹੁੰਦੈ ਨਾ ਅੱਜ ਕੱਲ ਬੱਚੇ ਦੀ ਜੀ ਜੀ ਜੀ ਰੂਲ ਚੇਂਜ ਹੋ ਗੇ ਇੱਕ ਅੱਜ ਕੱਲ ਬੱਚਿਆਂ ਦੀ ਐਕ ਐਕਟੀਵਿਟੀ ਜੈਦਾ ਹੋਣ ਲੱਗ ਗਿਆ ਪੈਲਾ ਬੱਚੇ ਬੜੇ ਭੋਲੇ ਸੀਗੇ ਕੁਛ ਔ ਨੀ ਸੀ ਇੰਨੀ ਐਕਟੀਵਿਟੀਜ਼ ਨੀ ਕਰਦੇ ਸੀ। ਅੱਜ ਕੱਲ੍ਹ ਦੇ ਬੱਚੇ ਬਿਨਾਂ ਐਕਟੀਵਿਟੀ ਤੋਂ ਕੁੱਛ ਸਿੱਖਦੇ ਦੇਣੀ ਆ।
ਹਾਂ, ਅੱਜ ਕੱਲ੍ਹ ਤੇ ਸਕੂਲਾਂ ਦਾ ਮਾਹੌਲ ਈ ਬੜਾ ਅੱਛਾ ਹੋ ਗਿਐ ਦੇਖੋ ਸਾਡੇ ਟੈਮ ਸਕੂਲ ਹੁੰਦੇ ਸੀ ਸਾਨੂੰ ਮੰਮੀ ਪਾਪਾ ਮਾਰ ਮਾਰ ਕੇ ਸਕੂਲ ਭੇਜਦੇ ਸੀ। ਸਕੂਲ ਚਲੋ ਸਕੂਲ ਚਲੋ ਹੁਣ, ਅੱਜ ਕੱਲ ਦੇ ਬੱਚੇ ਆਪੇ ਉੱਠ ਜਾਂਦੇ ਨੇ। ਤਿਆਰ ਹੋ ਕੇ ਚਲੇ ਜਾਂਦੇ ਨੇ।
ਜੀ ਜੀ ਜੀ। ਸਹੀ ਗੱਲ ਐ ਬੱਚਆਂ ਦੀ ਅੱਜ ਕੱਲ੍ਹ ਜੇੜੀ ਐਕਟੀਵਿਟੀਜ਼ ਕਰਾਂਦੇ ਨੇ ਜਾਂ ਕੁਛ ਓਨਾਂ ਨੂੰ ਅੱਜ ਕੱਲ੍ਹ ਜਿਵੇਂ ਕਿ ਅਹ ਸਵੀਮਿੰਗ ਕਲਾਸਿਸ ਲਗਾਂਦੇ ਨੇ ਜਾਂ ਕੁਛ ਸਪੋਰਟਸ ਡੇ ਰੱਖਦੇ ਨੇ ਓਹਦੇ ਕਰਕੇ ਨਾ ਬੱਚਆਂ ਦਾ ਮਨ ਕਰਦੈ।
ਹਾਂ ਹਾਂ ਬਿਲਕੁਲ।
ਜੀ ਜੀ ਜੀ ਕਦੇ ਕੋਈ ਕਲਰਸ ਡੇ ਮਨਾ ਲਿਆ ਜਾਂ ਕੁਛ ਵੈਸੇ। ਨਾਲ ਬੱਚਿਆਂ ਨੂੰ ਕਲਰ ਦੀ ਪਹਚਾਣ ਹੋ ਗਈ ਜਾਂ ਵੈਸੇ ਇਹਦੇ
ਆ ਗੀ ਤੁਹਾਡੀ ਬੇਟੀ।
ਹਾਂਜ ਬਸ ਏ ਸੈਂਡਲ ਲੈ ਸੈਂਡਲ ਪਾਣੇ ਨੇ ਏਨੇ। ਓਦੇ ਕਰਕੇ ਕਰੀ ਜਾਂਦੀ ਐ।
ਅੱਛਾ ਅੱਛਾ। ਤੇ ਗੱਲਾਂ ਕਰ ਲੈਂਦੀ ਏ ਸਾਰੀਆਂ।
ਔਲਮੋਸਟ। ਮੈਨੂੰ ਸਮਝ ਆ ਜਾਂਦੀ ਐ। ਬਸ ਜੀ ਜੀ ਜੀ ਕਿਸੇ ਨੂੰ ਸਮਝ ਆਵੇ ਜਾਂ ਨਾ ਆਵੇ ਮੈਨੂੰ ਆ ਜਾਂਦੀ ਐ ਵੀ ਕੀ ਕਹਿੰਦੀ ਪਈ ਆ ਕਿਉਂਕਿ ਮਾਂ ਤਾਂ ਆਪਣੇ ਬੱਚੇ ਨੂੰ ਪਛਾਣ ਜਾਂਦੀ ਕੀ ਕਹਿੰਦੀ ਐ ਵੀ ਬੱਚਾ ਕੀ ਕਹਿਣਾ ਚਾ ਰਿਐ ਜੀ ਵੈਸੇ ਨਾ ਉਂਜ ਕਲੀਅਰ ਕਈ ਗੱਲਾਂ ਹੈਗੀਆਂ ਨੇ, ਉਹ ਕਲੀਅਰ ਵੀ ਬੋਲ ਪੈਂਦੀ ਹੈ। ਜਿਵੇਂ ਕਿ ਤੁਹਾਨੂੰ ਅਗਰ ਰੋਟੀ ਵਗੈਰਾ ਲਈ ਪੁੱਛਾ ਪਏਗਾ ਵੀ ਅਹ ਬੱਚਿਆਂ ਨੂੰ ਰੋਟੀ ਖਾਨੀ ਹੈ। ਬਛ ਹੋ ਗਿਆ? ਇਹ ਸਭ ਕੁੱਛ ਦੱਸ ਸੁਸੁ ਪੋਟੀ ਵੀ ਅਗਰ ਪੁੱਛੋਗੇ ਨਾ, ਵੀ ਥੋੜੇ-ਥੋੜੇ ਟਾਈਮ ਬਾਅਦ ਇਹ ਦੱਸ ਦਾਏਗੀ ਵੀ ਆਇਆ ਛੂਛੂ ਕਿ ਨਹੀਂ ਆਇਆ। ਇਹਨੂੰ ਵੈਸੇ ਉਹ ਦਿੱਕਤ ਨਹੀਂ। ਨੀ ਕਿ ਇਹਨਾਂ ਨੂੰ ਵੀ ਥੋੜ੍ਹਾ ਹੈ। ਹੈਗਾ, ਤੇ ਸਹੀ ਦੇਖਾਂ ਸਕੂਲ ਵ ਵਗੈਰਾ ਵਧੀਆ ਹੋਵੇ। ਐਕਟੀਵਿਟੀਜ ਵਗੈਰਾ ਹੋਣ। ਪਲੇ ਅ-ਅ ਟੋਏਜ ਕਰਾਂ ਹੁਣ, ਜੇਕਰ, ਜਿਹਦੇ ਨਾਲ ਬੱਚਿਆਂ ਦਾ ਮਨ ਲੱਗ ਜਾਂਦਾ
ਖੰਗ ਰਹੇ ਕੋਈ ਨੀ, ਬਸ ਮੈਨੂੰ ਤਾ ਪਤਾ ਲੱਗਾ ਸੀ, ਮੈਂ ਕਿਹਾ, ਮੈਂ ਇਹਨਾਂ ਨਾਲ ਗੱਲ ਕਰਨੀ ਆ।
ਹੂ
ਹਜੇ ਪਲੇ ਸਕੂਲ ਚ ਤਾਂ ਐ ਹੁੰਦਾ ਹੈ, ਕਿ ਜਦੋਂ ਮਰਜ਼ੀ ਬੈ ਚਲੋ, ਪਲੇ ਸਕੂਲ ਤਾਂ ਇਹ ਹੁੰਦਾ ਹੈ ਕਿ ਜਦੋਂ ਮਰਜ਼ੀ ਬੱਚੇ ਨੂੰ ਤੁਸੀਂ ਪਾ ਸਕਦੇ ਹੋ।
ਹਾਂਜੀ-ਹਾਂਜੀ।
ਹਮ ਹੂ। ਦੂਜੇ ਸਕੂਲਾਂ ਦਾ ਹੁੰਦਾ ਹੈ ਕੀ ਹਾਂ, ਮਾਰਚ ਤੇ ਅਡਮਿਸ਼ਨ ਕਰਾਨਾ, ਐਪ੍ਰਲ ਚ ਕਰਾਨਾ ਪਰ ਇੱਥ ਕੋਈ ਹੋ ਨੀ ਐ। ਤੁਸੀਂ ਜਿਸ ਟਾਈਮ ਮਰਜੀ ਆਓ, ਦੇਖੋ ਆ ਕੇ, ਤੁਹਾਨੂੰ ਸਹੀ ਲੱਗਦਾ। ਤੁਸੀਂ ਅਡਮਿਸ਼ਨ ਕਰਾਓ ਬੱਚੇ ਦਾ।
ਹਾਂਜੀ-ਹਾਂਜੀ, ਬਸ ਮੈਨੂੰ ਇਹ ਵੀ ਥੋੜੀ ਐਕਟੀਵਿਟੀਜ ਹੋਣ। ਬਸ ਇਹ ਆਪਣਾ ਲੰਚ ਫਿਨਿਸ਼ ਕਰਕੇ ਆਵੇ। ਅ ਪੈਨਸਿਲ ਹੋਲਡਿੰਗ ਤਾਂ ਚਲੋ ਥੋੜੀ ਬਹੁਤੀ ਮੈਂ ਸਿਖਾ ਦਾਂਗੀ। ਥੋੜੀ ਬਹੁਤੀ ਇਹਨੂੰ ਆਂ ਦੀ ਐ, ਬਸ ਮੈਨੂੰ ਇੱਕ ਖਾਣੇ ਦਾ, ਇੱਕ ਬਸ ਥੋੜਾ ਪੋਟੀ-ਸੁਸੂ ਦਾ ਦੱਸ ਤੇ ਉਹ ਤਾਂ ਵੈਸੇ ਦੱਸ ਦਿੰਦੀ ਹੈ ਏ। ਬਸ ਮੈਂ, ਬਸ ਇਹਦੇ ਬੱਚੇ ਦੀ ਥੋੜ੍ਹੀ ਇਸੇ ਕਰਕੇ ਫਿਕਰ ਹੈ। ਬਸ ਕੋਈ ਕੱਲ ਨੀ। ਮੈਂ ਆਪਣੇ ਹਸਬੈਂਡ ਦੇ ਨਾਲ ਆ ਇੱਥੇ ਤੁਹਾਡੇ ਸਕੂਲ ਚ ਆ ਕੇ
ਹਾਂਜੀ, ਹਾਂ। ਚਲੋ, ਠੀਕ ਹੈ ਕੋਈ ਨੀ ਆਨਾ। ਹਾਂਜੀ, ਠੀਕ ਹੈ, ਚਲੋ ਓਕੇ। ਠੀਕ ਏ।